ਪੂਰ, ਪੂਰੇ ਘਰ ਪਰਿਵਾਰ ਸਾਰੇ ਕਿਵੇਂ?
ਸਾਡੇ ਕਾਰ ਪਰਿਵਾਰ ਸਾਰੇ ਵਧੀਆਂ ਜੀ ਤੁਸੀਂ ਦੱਸੋ ਤੁਆਡੇ ਕਾਰ ਬੇਬੇ-ਬਾਪੂ-ਭੈਣ-ਭਰਾ ਸਾਰੇ ਵਧੀਆਂ।
ਹਾਂਜੀ ਸਾਰੇ ਵਧੀਆ ਵਧੀਆ ਹੋਰ
ਹਟ ਬਸ ਵਧੀਆ ਜੀ ਮੰਮੀ ਬੈਠੇ ਸੀ ਅਸੀਂ ਔਨਲਾਈਨ ਔਡਰ ਕੀਤਾ ਸੀ ਕੁਛ ਖਾ ਕੇ ਬੈਠੇ ਸੀ
ਹਾਂਜੀ। ਪਰ ਔਡਰ ਕਰ ਤਾਂ ਲਓ ਔਨਲਾਈਨ ਪਤਾ ਨੁਕਸਾਨ ਵੀ ਹੁੰਦਾ ਕਈ ਵਾਰੀ ਚੀਜ਼ ਖਦੇ ਦੀ ਵੀ ਆ ਜਾਂਦੀ ਹੈ ਦੇਖੋ ਨਾ ਔਨਲਾਈਨ ਔਡਰ ਕਰਦੇ ਹਾਂ ਅੱਜ ਕੱਲ ਰੋਟੀ ਦੇ ਪੈਸੇ ਪਹਿਲੇ ਮੰਗਵਾ ਲੈਂਦੇ ਆ ਉਹ ਪੇਟੀਐਮ ਕਰਵਾ ਲੈਂਦੇ ਹੈ ਕਈ ਵਾਰੀ ਇਤਨਾ ਅੱਛਾ ਔਡਰ ਭੇਜ ਦਿੰਦੇ ਆ ਕਿ ਮਨ ਕਰਦਾ ਹਾਂ ਅੱਛਾ ਔਡਰ ਉਹ ਕਈ ਵਾਰੀ ਇਤਨਾ ਘਟੀਆਂ ਭੇਜਦੇ ਕਿ ਦੇਖਣ ਤੱਕ ਦਾ ਮਨ ਨੀ ਕਰਦਾ ਹੈਗਾ‌।
ਬਿਲਕੁਲ ਸਹੀ ਆਖਦੇ ਤੁਸੀਂ ਇਹ ਚੀਜ਼ ਤਾਂ ਹੈ ਹੀ ਹੈ ਬਾਕੀ ਵੇਖੋ ਸਾਡੇ ਘਰ ਤਾਂ ਚਾਰ ਪੰਜ ਕੁੱਕ ਚੱਲਦੇ ਰਹਿੰਦੇ ਆ ਰੋਟੀ ਬਣਾਣ ਵਾਲੇ ਅੱਜ ਤੇ ਦੇਖੋ ਅੱਜ ਅੱਜ ਮੈਂ ਸੋਚਿਆਂ ਕਿ ਔਨਲਾਈਨ ਖਾ ਲੈਣਾ ਵਾ ਤੇ ਕਰ ਲਿਆ ਔਡਰ ਕਰਨਾ ਅਤੇ ਮੈਂ ਡਾਇਨਿੰਗ ਟੇਬਲ 'ਤੇ ਬੈਠ ਚੱਲੇ ਈ ਸੀ ਬਾਹਰ ਮੈਂ ਕਿਹਾ ਚਲੋ ਕੋਈ ਨੀ ਅੱਜ ਆਪਾਂ ਰੂਮ ਤੇ ਹੀ ਔਡਰ ਕਰ ਲੈਂਣੇ ਆ ਕੋਈ ਨੀ
ਬਿਲਕੁਲ ਉਹ ਤੇ ਹੈ ਹੀ ਆ ਫਿਰ ਥੋੜਾ ਫੇ਼ਮਸ ਕੋਈ ਹੋਣਾ ਨਾ ਜਾਣ ਵਾਲਾ ਹੋਟਲ ਵਾਲਾ ਤਾਂ ਉੱਥੇ ਹੀ ਔਡਰ ਕੀਤਾ ਹੋਣਾ ਤੁਸੀਂ
ਬਿਲਕੁਲ ਬਿਲਕੁਲ ਦੇਖੋਂ ਆਪਣੇ ਕੋਲ ਦੇਖੋ ਪੰਦਰਾਂ ਕੁੱਕ ਹੈਗੇ ਆ ਸਾਡੇ ਘਰ ਰੋਟੀ ਬਣਾਉਣ ਵਾਲੇ ਕੋਈ ਦਿੱਕਤ ਪਰੇਸ਼ਾਨੀ ਵਾਲੀ ਆਈ ਨਹੀਂ ਕੋਠੀ ਚ ਆਪਾਂ ਬਹਿ ਜਾਣੇ ਆਰਾਮ ਨਾਲ ਮੈਂ ਕਿਹਾ ਚਲੋ ਆਜੋ ਅੱਜ ਆਪ ਆਪਾਂ ਡਾਇਨਿੰਗ ਟੇਬਲ ਤੱਕ ਨਹੀਂ ਜਾਂਦੇ ਔਡਰ ਕਰ ਲੈਂਣੇ ਹਾਂ ਉਹ ਆਇਆ ਇੱਕ ਤੇ ਪ੍ਰੈੱਸ ਕਿਸ ਕੋਲ ਬੂਹੇ ਤੋਂ ਔਡਰ ਫੜਵਾਇਆ ਵਾ ਆਪਾਂ ਤਾਂ ਫਾਈਵ ਸਟਾਰ ਤੋਂ ਮੰਗਵਾਇਆ ਸੀ ਦੇਖੋ ਕੁਆਲਿਟੀ ਵੀ ਵਧੀਆ ਚੀਜ਼ ਦੀ ਔਰ ਸਭ ਕੁਝ ਵਧੀਆ ਸੀ ਆਪਾਂ ਦੇਖ ਲਓ ਆਪਾਂ ਚੀਜ਼ ਤੁਹਾਡੇ ਕੋਲ ਪੀਸ ਮੰਗਵਾਏ ਸੀ
ਆ ਵਧੀਆ ਗੱਲ ਐ ਕਦੀ-ਕਦੀ ਬਾਹਰ ਦਾ ਵੀ ਖਾਣਾ ਚਾਹੀਦਾ ਐ ਨਾ ਘਰ ਦਾ, ਖਾ ਖਾ ਕੇ ਇਨਸਾਨ ਬੋਰ ਹੋ ਜਾਂਦਾ ਐ।
ਉਹ ਉਹ ਏ ਚੀਜ਼ ਦੇਖੋ। ਆਪਾਂ ਨੂੰ ਤਾਂ ਦੇਖੋ ਘਰ ਦੀ ਰੋਟੀ ਮਿਲ ਹੀ ਨਹੀਂ ਪਾਂਦੀ ਉਹ ਕਦੀ-ਕਦੀ, ਕਦੇ ਫੋਨ ਨਾਲ ਟਰਿਪਸ ਪੈਂਦੇ ਰਹਿੰਦੇ ਆ। ਕਦੇ ਕੋਈ ਪਾਰਟੀ ਪੈਂਦੀ ਰਹਿੰਦੀ ਐ ਬਾਹਰ ਦੀ ਜਾਣ ਦੀ। ਘਰ ਦਾ ਘੱਟ ਖਾ ਪਾਉਦੇ ਆ ਬੇਬੇ ਤੇ ਬੇਬੇ ਵੀ ਕਾਟੀ ਬਣਾਉਂਦੀ ਆ ਸਾਡੀ। ਬਾਕੀ ਤੇ ਮੇਟਸ ਹੀ ਬਨਾਉਂਦੇ ਆ ਘਰ ਦੀ ਰੋਟੀ।
ਰੱਖਿਆ ਲਿਆ
ਬੀਜੀ।
ਬੇਬੇ ਨੇ ਕਿੱਥੋਂ ਬਣਾਉਣਾ ਬੇਬੇ ਨੂੰ ਬਣੀ ਬਣਾਈ ਮਿੱਲ ਕੀ ਹਾਂਜੀ-ਹਾਂਜੀ
ਜੀ-ਜੀ ਬੋਲੋ-ਬੋਲੋ, ਬੋਲੋ
ਬੇਬੇ ਨੂੰ ਬਣੀ ਬਣਾਈ ਮਿਲ ਜਾਂਦੀ ਤੁਸੀਂ ਕੁੱਕ ਰੱਖੀ ਹੈ ਬੇਬੇ ਫਿਰ ਬੇਬੇ ਨੇ ਕਿਉਂ ਬਣਾਏ।
ਉਹ ਲੇਕਿਨ ਬੇਬੇ ਦੇ ਹੱਥ ਤੋਂ ਸਵਾਦ ਹੁੰਦਾ ਉਹ ਕੁੱਕ ਦੀ ਹੱਥਾਂ ਕਿ ਮੈਂ ਮੰਨ ਲਿਆਓ ਉਹ ਸਿੱਖੇ ਹੋਏ ਇਨੇ ਪੜੇ ਹੋਏ। ਦੇਖੋ ਸਾਡੇ ਕੋਲ ਕੁੱਕ ਵੀ ਹੈਗੇ ਆ ਜੋ ਬਾਹਰੋਂ ਪੜ ਕੇ ਆਇਆ ਤੇ ਉਹ ਬੜਾ ਪ੍ਰਸ਼ਫੈਲੀ ਰੋਟੀ ਬਣਾਉਂਦੇ ਆ ਹਰ ਚੀਜ਼ ਨੂੰ ਪਰੈਜਨ ਟੇਸਨ। ਹਰ ਚੀਜ਼ ਦਾ ਉਹ ਬੜਾ ਧਿਆਨ ਰੱਖ ਦੇ ਨੇ ਉਹਦੀ ਚੀਜ਼ਾਂ ਦਾ ਹੈਲੋ, ਬਾਕੀ ਤੇ ਆਪਾਂ ਦੇਖੋ ਔਨਲਾਈਨ ਕੱਟ ਹੀ ਕਰੀ ਦੀ ਏ।
ਹਾਂਜੀ।
ਬਾਕੀ ਦਿੱਕਤਾਂ ਆਉਂਦੀਆਂ ਨੇ ਔਨਲਾਈਨ ਦੇ ਪਾਈਏ ਵੇ ਔਫਲਾਈਨ ਦਾ ਸੀਨ ਜ਼ਿਆਦਾ ਸਹੀ ਰਹਿੰਦਾ ਜਿੰਨਾ ਮੈਂ ਸੁਣਿਆ।
ਹਾਂਜੀ ਜਦੋਂ ਔਨਲਾਈਨ ਮੰਗਾਉਣ ਚ ਕੁਛ ਵਧੀਆ ਵੀ ਦਿੰਦਾ ਐ ਕੁਛ, ਕੁਛ
ਮੈਨੂੰ ਤਾਂ ਲੱਗਦਾ ਆ ਮਤਲਬ ਕੀ ਅਹ ਜ਼ਿਆਦਾਤਰ ਪਤਾ ਕੀ ਹੁੰਦਾ ਦਾਲ ਜਿਆਦਾ ਬੇਕਾਰ ਆਉਂਦੀ ਰੋਟ ਰੋਟੀ ਵੀ ਕੱਚੀ ਆਉਂਦੀ ਹੈ। ਮੈਂ ਇੱਕ ਦੋ ਵਾਰੀ ਮੰਗਵਾਈ ਐ ਨਾ ਰੋਟੀ ਕੱਚੀ ਹੀ ਆਉਂਦੀ ਐ। ਰੋਟੀ ਨੂੰ ਚੰਗੀ ਤਰ੍ਹਾਂ ਉਹ ਮਤਲਬ ਕਿ ਪਕਾਉਂਦੇ ਨੀ ਹੈਗੇ।
ਬਿਲਕੁਲ-ਬਿਲਕੁਲ ਇਹ ਚੀਜ਼ ਹੋ ਸਕਦੀ ਐ ਤੁਸੀਂ ਕਹਿ ਰਹੇ ਹੋ ਤੇ।
ਤੇ ਕੰਮ ਕਰੋ ਦਾ ਵਾਪਸੀ ਰੋਟੀ ਹੁੰਦੀ ਨੀ ਐ ਵਾਪਸੀ ਕਰੋ ਤੇ।
ਉਹ ਤੇ ਹੈ ਈ ਇਹ ਲੋਕ ਰੋਟੀ ਦੇ ਰੋਟੀ ਦੇ ਇਨ੍ਹਾਂ ਧਿਆਨ ਨਹੀਂ ਦਿੰਦੇ ਹੋਣ ਗੇ ਕਿੳਕੇ ਤੁਸੀਂ ਰੈਸਟੋਰੈਂਟ ਓਡਰ ਕਰਦੇ ਹੋਏ ਗੇ ਨਾ। ਆਪਾਂ ਹੋਟਲ ਤੋਂ ਔਡਰ ਕਰੀ ਦੈ। ਅਤੇ ਉੱਧਰ ਥੋੜ੍ਹਾ-ਥੋੜ੍ਹਾ ਧਿਆਨ ਦੇ ਦਿੰਦਾ ਰੋਟੀ ਦਾ ਉਹ ਉਹ ਲੋਕੀ ਜਦ ਸੋਚੋ ਅਗਰ ਕੋਈ ਸੌ ਰੁਪਏ ਦੀ ਚੀਜ਼ ਹੈਗੀ ਏ ਉਹਨੂੰ ਅਗਰ ਛੇ ਸੋ, ਸੱਤ ਸੌ ਰੁਪਏ ਦੀ ਵੇਚਦੇ ਪਏ ਆ। ਅਤੇ ਉਹ ਅੱਛੀ ਬਣਾਉਂਦੇ ਆ ਲੇਕਿਨ ਰੈਸਟੋਰੈਂਟ ਤੇ ਔਡਰ ਕਰੋ ਤਾਂ ਉਹ ਘੱਟ ਦੀ ਹੁੰਦੀ ਐ ਥੋੜ੍ਹੀ ਜਿਹੀ। ਏ ਚੀਜ ਹੇਗੀ ਏ।
ਓ ਤੇ ਹੈ ਈਐ ਅੱਜ-ਕੱਲ੍ਹ ਸ਼ੋਪਿੰਗ ਦਾ ਵੀ ਇਹੀ ਹਾਲ ਐ ਨਾ ਤੁਸੀਂ ਸ਼ੋਪਿੰਗ ਕਰ ਦੇ ਔਨਲਾਈਨ ਨਹੀਂ।
ਆਪਾਂ ਤਾਂ ਵੇਖੋ ਸਿੱਧਾ ਕਿਉਂਕਿ ਬ੍ਰੈਂਡਸ ਸ਼ੋਪਿੰਗ ਆਉਂਦੀ ਨੀ ਐ। ਪਾਉਂਦੇ ਸਾਨੂੰ ਤੇ ਅਸੀਂ, ਸ਼ੋਰੂਮ ਤੋਂ ਜਦੋਂ ਵੀ ਫੋਰਨਰ ਜਾਂਦੇ ਆਂ ਉਦੋਂ ਕਰਕੇ ਆਣੇ ਆ ਸ਼ੋਪਿੰਗ। ਲਗਜ਼ਰੀ ਸ਼ੋਪਿੰਗ ਕਰੀ ਦੀ ਐ ਆਪਾਂ ਤੇ ਵੇਖੋ।
ਹੈਗੀ ਐਂ।
ਨਹੀਂ ਆਪਾਂ ਤੇ ਔਨਲਾਈਨ ਛੋਟੀ-ਮੋਟੀ ਕਾਰ ਲੈਂਦੇ ਆ।
ਅ
ਜੀ ਬਿਲਕੁਲ ਸ਼ੋਰਟ ਕਰਨੀ ਚਾਹੀਦੀ ਵੇਖੋ ਜਿੰਨਾ ਵੀ ਹੋ ਸਕੇ ਤੁਸੀਂ ਅਗਰ ਤੁਸੀ ਕਰ ਲੋ ਤਾਂ ਬਹੁਤ ਅੱਛੀ ਹੈ ਵੇਖੋ ਐ ਚੀਜ ਹੈਗੀ ਐ। ਬਾਕੀ ਪੰਜ ਦਸ ਯਾਰ ਦੀ ਕੀ ਗੱਲ ਹੈ ਵੇਖੋ ਅਜ ਰੋਟੀ ਮੰਗਵਾਈ ਸੀ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਢੇ ਸੱਤ ਹਜ਼ਾਰ ਰੁਪਏ ਦੀ ਰੋਟੀ ਆਈ ਏ ਮੇਰੀ। ਫ
ਪੀ
ਉਹ ਚੀਜ਼ ਹੈਗੀ ਹੈ। ਮਹਿੰਗੀ ਰੋਟੀ ਆਉਂਦੀ ਆ ਮਹਿੰਗਾ ਖਾਈ ਦਾ ਆਪਾਂ ਮਹਿੰਗਾ ਕਮਾਈ ਦਾ।
ਬਹੁਤ ਮਗ ਮੰਗਵਾ ਲੀ ਹੋਣੀ ਫਿਰ ਤੁਸੀਂ।
ਜੀ?
ਲੋਕਾਂ ਲਈ ਮੰਗਾਈ ਰੋਟੀ।
ਅ ਹਹ ਅੱਛਾ, ਫਾਈਵ ਸਟਾਰ ਤੋ ਮੰਗਾਈ ਸੀ ਜੀ ਫਾਈਵ ਸਟਾਰ, ਫਾਈ ਸਟਾਰ।
ਨਈ ਕਿੰਨੇ ਲੋਕਾਂ ਵਾਸਤੇ ਮੰਗਵਾਏ ਸੀ ਇੱਕ ਬੰਦੇ ਵਸਤੇ ਕਿ ਦੋ ਬੰਦੇ ਵਸਤੇ।
ਮਤਲਬ ਇੱਕ ਮੈਂ ਸਿਰਫ ਸਿੰਗਰ ਆਪਣੇ ਵਾਸਤੇ ਮੰਵਾਏ ਸੀ। ਉਸ ਰਿਲੇਟਡ ਡਿਸ਼ ਬੜੀ ਮਹਿੰਗੀ ਆਉਂਦੀ ਹੈ ਨਾ ਉਹਦੇ ਅੰਦਰ ਉਹ ਬੜੇ ਮਤਲਬ ਰੈਸਟੋਰੈਂਟ ਦੀ ਗੱਲ ਹੁੰਦੀ ਹੈ ਵੇਖੋ ਤੁਸੀਂ ਰੈਸਟੋਰੈਂਟ ਤੋ ਖਾਂਦੇ ਹੋ ਆਪਾਂ ਫਾਈਵ ਸਟਾਰ ਤੋਂ ਮੰਗਵਾਈ ਦੇ ਆ ਉਹ ਫਾਈਵ ਸਟਾਰ ਵਾਲਾ ਕੁੱਕ ਜਾਣਨ ਵਾਲਾ ਹੈ ਚੀਜ਼ਾਂ ਨੇ ਖੁਦ ਉੱਧਰੋਂ ਦੇਨ ਆਏ ਸੀ ਬਿਲਕੁਲ ਮੇਢ ਚਾਲ ਲੋਕ ਆਏ ਸੀ ਉਹਨਾਂ ਨੇ ਮੈਨੂੰ ਪ੍ਰਜੈਂਟ ਕਰਕੇ ਦਿੱਤੀ ਰੋਟੀ ਇਹ ਸਭ ਚੀਜ਼ਾਂ ਮਹਿੰਗੀ ਆਂਦੇ।
ਵਧੀਆਂ ਸੰਡੇ ਸੁੰਡੇ ਮਨਾ ਲਿਆ, ਨਾਲ ਰੋਟੀ ਬਜ਼ਾਰੋਂ ਆ ਗਈ।
ਹਾਂ ਉਹੀ ਚੀਜ਼ ਐ, ਅੱਜ ਵਖ ਮੈਂ ਸੋਚਿਆ ਬਾਲਕਨੀ ਤੇ ਬਹਿ ਕੇ ਅੱਜ ਰੋਟੀ ਬਾਹਰ ਦੀ ਖਾਈਏ। ਤੇ ਮਾਰਕਿਟ ਮੇਡ ਨੂੰ ਕਿਹਾ, ਫੇਰ ਉਹਨਾਂ ਨੇ ਆਪਣਾ ਪੂਰਾ ਪ੍ਰਜੈਂਟੇਸ਼ਨ ਕੀਤੀ। ਹੁਣ ਦੇਖੋ ਆਪਣਾ, ਆਪਣਾ ਆਰਾਮ ਨਾਲ ਉੱਤੇ ਚਾਂਦ ਦਾ ਵਿਊ ਵੇਖ ਰਿਹਾ, ਚੰਦ ਨਿਕਲਿਆ ਪਿਆ। ਤੇ ਆਪਣੇ ਮਜੇ ਕਰਕੇ, ਹੁਣ ਬੈਗ ਕੇ ਆਪਣਾ ਆਰਾਮ ਨਾਲ ਖਾਓ ਟੋਪ 'ਤੇ ਹਲਕੀ- ਹਲਕੀ ਹਵਾ ਚੱਲਦੀ ਪਈ, ਆਪਾਂ ਹੋਲ ਕੀ ਲੈਣਾ
ਉਹ ਤਾਂ ਹੈ ਹੀ ਐ।
ਉਹੀ ਚੀਜ਼ ਹੈਗੀ ਐ ਨਾ ਅਸਲ 'ਚ ਇਹੀਓ ਮਜਾ ਆਪਣਾ ਸਕੂਨ ਹੈਗਾ ਲਾਈਫ ਵਿੱਚ ਜਿੰਨਾ ਸਕੂਨ ਲੈ ਲਓ ਲੈ ਲਓ। ਫੇਰ ਕੀ ਐਹ, ਦੇਖੋ ਕੱਲ ਸਵੇਰੇ ਉੱਠਣਾ ਆਰਾਮ ਨਾਲ ਗਿਆਰਾਂ ਵਜੇ ਦੀ ਫਲਾਈਟ ਹੈਗੀ ਆਪਣੀ।
ਬਾਹਰ ਚੱਲੇ ਓ ਕਿੱਧਰੇ।
ਕੱਲ ਨਿਊਜ਼ੀਲੈਂਡ ਦੀ ਡਿਸ਼ ਔਡਰ ਕਰਾਂਗੇ, ਦੇਖੋ ਬਾਕੀ ਤੇ ਮੇਰੇ ਹਿਸਾਬ ਨਾਲ ਤੁਸੀਂ ਅਗਰ ਔਨਲਾਈਨ ਸ਼ੋਪਿੰਗ ਦੀ ਗੱਲ ਕਰ ਰਹੇ ਹੋ ਨਾ, ਤੇ ਮੇਰੇ ਹਿਸਾਬ ਨਾਲ ਤਾਂ ਮੈਂ ਕਵਾਂਗਾ, ਕਿ ਔਫਲਾਈਨ ਸ਼ੋਪਿੰਗ ਜ਼ਿਆਦਾ ਵਧੀਆ ਰਹੇਗੀ ਤੁਹਾਡੇ ਵਾਸਤੇ। ਤੁਸੀਂ ਔਫਲਾਈਨ
ਨਾਲੇ ਨਾ ਧੋਖਾ ਧੜੀ ਬਹੁਤ ਚੱਲਦੀ, ਤਾਂ ਕਰਕੇ।
ਹਾਂ ਉਹ ਚੀਜ਼ ਤਾਂ ਹੈ ਹੀ।
ਅਗਰ ਬੰਦਾ ਔਫਲਾਈਨ 'ਚ ਕੱਪੜਾ ਦੇਖਦਾ ਆ, ਮੈਟੀਰੀਅਲ ਦੇਖਦਾ ਆ ਹੋਰ ਚੀਜ਼ਾਂ ਦੇਖਦਾ ਆ, ਉਸ ਤੋਂ ਬਾਅਦ ਬੰਦਾ ਔਫਲਾਈਨ ਸ਼ੋਪਿੰਗ ਤੇ ਲੈਂਦਾ, ਕਿ ਬਈਆ ਐ ਪੈਕ ਕਰ ਦੋ। ਔਨਲਾਈਨ 'ਚ ਬੰਦੇ ਨੇ ਚਾਰ ਰਿਵਿਊ ਦੇਖਣੇ ਆ ਕੋਈ ਸਹੀ ਆ, ਕੋਈ ਗਲਤ ਹੋਏਗਾ ਫਿਰ ਮਨ ਕਰੇਗਾ ਮੰਗਵਾ ਲਿਆ, ਮੰਗਵਾਇਆ ਤੇ ਫੇਰ ਮਹਿੰਗਾ ਆਇਆ, ਮਹਿੰਗਾ ਆਇਆ ਤੇ ਫੇਰ ਗਲਤ ਆਇਆ, ਗਲਤ ਆਇਆ ਡਨ ਨੀ ਹੁੰਦਾ ਪਿਆ ਜੇ ਡਨ ਹੋਜੇ, ਨੌਕਰੀ ਡਨ ਹੋਇਆ ਫੇਰ ਪੇਮੈਂਟ ਚਾਰਜ ਦਿੱਕਤ ਹੋ ਰਹੀ ਐ, ਰੋਟੀ ਖਾਣੀ ਓ
ਬਿਲਕੁਲ, ਬਿਲਕੁਲ- ਬਿਲਕੁਲ ਦੇਖੋ ਐਹ ਚੀਜ਼ ਤਾਂ ਹੈ ਹੀ ਮਿਲੇਗੀ ਮਿਡਲ ਕਲਾਸ ਲੋਕ ਲੋਕਾਂ ਨੂੰ ਐਹ ਸਭ ਚੀਜ਼ਾਂ ਦੀ ਪ੍ਰੋਬਲਮਸ ਹੁੰਦੀਆਂ ਨੇ, ਦੇਖੋ ਇਹ ਚੀਜ਼ਾ ਚਲੋ ਹਾਈ ਕਲਾਸ ਆ। ਸਾਨੂੰ ਤੇ ਕੋਈ ਦਿੱਕਤ ਨਹੀ, ਲੇਕਿਨ ਮੈਂ ਮੰਨ ਪਾ ਰਿਹਾ ਤੁਹਾਨੂੰ ਕਿੰਨੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ
ਬਿਲਕੁਲ- ਬਿਲਕੁਲ ਓ ਤੇ ਹੈ ਹੀ ਐ, ਫਿਰ ਕੀ ਪ੍ਰੋਬਲਮ ਮਹਿੰਗਾਈ ਨਹੀਂ ਨਾ ਬੰਦਾ ਸਕੂਲ ਸਮਝ ਕੇ ਸਮਾਨ ਮੰਗਵਾਉਂਦਾ, ਫਿਰ ਉਸ ਨੂੰ ਬੇਕਾਰ ਦੇਦੇ, ਬੰਦਾ ਮਨ ਖਰਾਬ ਹੁੰਦਾ ਐ
ਬਿਲਕੁਲ ਮਨ ਖਰਾਬ ਹੋਣਾ ਬਣਦਾ ਵੀ ਤੇ ਰੇ, ਸਹੀ ਆਖਦੇ ਤੁਸੀਂ
ਹਾਂਜੀ ਓ ਤੇ ਹੈ ਹੀ ਆ।
ਹੋ, ਆਪੇ ਫੇਰ ਮਨੂੰ ਓਨ ਸ਼ੋਪਿੰਗ ਕਰਦੇ ਹੋ। ਔਨਲਾਈਨ ਹੀ ਕਰਦੇ ਓ
ਬਿਲਕੁਲ- ਬਿਲਕੁਲ।
ਹਾਂਜੀ, ਤਾਂ ਕਰਕੇ, ਤੁਹਾਡੇ ਲਈ ਤੇ ਬੈਸਟ ਐ। ਤੁਹਾਡੇ ਲਈ ਤੇ ਬੈਸਟ ਐ।
ਹਾਂਜੀ, ਜੀ- ਜੀ ਕੀ ਬੈਸਟ ਹੈਗਾ ਵੈਸੇ।
ਤੂੰ ਐਥੇ ਬਹਿ ਹਾਂਜੀ।
ਕੀ ਕਹਿ ਰਹੇ ਓ।
ਓ ਛੋਟੇ ਵਾਲੀ ਕੁੜੀ ਹੈਗੀ ਨਾ ਸਾਡੇ ਘਰ ਰਹਿੰਦੀ, ਉਹ ਤੰਗ ਕਰ ਰਹੀ ਸੀ। ਤੇ ਮੈਂ ੳਨੂ ਕਿਆ ਏਥੇ ਲੇਟ ਜਾਓ।
ਬਿਲਕੁਲ, ਬਿਲਕੁਲ, ਬਿਲਕੁਲ ਸਾਡੇ ਘਰ ਤਾਂ ਬੱਚੇ ਹੈਗੇ ਆ ਉਨਾਂ ਨੂੰ ਮੀਟਸ ਸੰਭਾਲਦੇ ਰੈਂਦੇ ਆ ਪਤਾ ਈ ਨੀ ਚੱਲਦਾ ਬੱਚੇ ਕਿੱਥੇ ਹੈਗੇ ਆ।
ਹਾਂਜੀ।
ਉ ਚੀਜ਼ ਹੈਗੀ ਨਾ ਆਪ ਦੋ- ਤਿੰਨ ਮੇਡਸ ਹੁੰਦੀਆਂ ਨੇ ਉਨਾਂ ਨੂੰ ਏਇੳ ਚੀਜ਼ ਟ੍ਰੇਨਿੰਗ ਦੇ ਰੱਖੀਏ ਕਿ ਤੁਹਾਨੂੰ ਬ ਬੱਚਿਆਂ ਨੂੰ ਧਿਆਨ ਰਖਨਾ ਏ, ਬਿਲਕੁਲ ਪ੍ਰੋਬਲਮ ਨੀ ਆਨੀ ਚਾਈਦੀ ਕਿਸੇ ਚੀਜ਼ ਦੀ।
ਤੁਡੇ ਆਪ ਈ ਧਿਆਨ ਰਚਨਾ ਸਾਡੇ ਘਰ ਮੇਡਸ ਨੀ ਹੈ। ਲਗਜਰੀ ਲਾਈਫ ਬੱਚਿਆਂ ਨੂੰ ਪ੍ਰੈਫਰ ਕੀਤੀ ਸੀ ਅੱਗੇ ਅੱਛੀ ਗੱਲ ਐ।
ਹੂਂ ਬਾਕੀ ਲੇਕਿਨ ਐ ਨਈ ਏ। ਬਿਲਕੁਲ ਉਨਾਂ ਨੂੰ ਅਸੀਂ ਕੈ ਰੱਖਿਆ ਉ ਪੜ੍ਹੇ ਲਿਖੇ ਨੇ ਉਨਾਂ ਨੂੰ ਇ ਅਸੀਂ ਕੈ ਰੱਖੀਏ ਕਿ ਬੱਚਿਆਂ ਨੂੰ ਨੌਲੇਜ ਵੱਲ ਖਿਡੌਨੇ ਹਰ ਚੀਜ਼ ਨਾਲ ਖੇਡਣਾ ਉਨਾਂ ਨੂੰ ਐਹੀ ਸਿਖਾਨਾ ਏ ਕਿ ਕਿਵੇਂ ਲਾਈਫ ਹੈ ਕੈਦੇ ਚਲੋ ਠੀਕ ਏ। ਬਾਕੀ ਆਪਾਂ ਦਿਨ ਚ ਇੱਕ ਵਾਰੀ ਜਾਇਦਾ ਬੱ ਚੇਆ ਦੇ ਕੋਲ ਮਿਲ ਕੇ ਉ ਬੈਠੀ ਦਾ ਗੱਲ ਕਰੀ ਦਾ, ਉ ਸਭ ਚੀਜ਼ਾਂ ਬੜੀ ਵਧੀਆ ਲੱਗਦੀਆਂ ਨੇ ਮਤਲਬ
ਕੀ ਬਚੇਆ ਨੂੰ ਬ ਸਟਟਰਗਲ ਵੀ ਸਿਖਾਨਾ ਉਨਾ ਨੂੰ ਹਰ ਚੀਜ਼ ਨਾ ਹਾਂਜੀ, ਹਰ ਚੀਜ਼ ਨੂੰ ਹੁਨ ਇੱਕ ਦਮ ਨੂੰ ਲੈ ਕੇ ਕੁੱਛ ਚੀਜ਼ ਨੂੰ ਦੱਸਤਾ ਕਿ ਐ ਬਟ ਨਾ ਮੈਨਤ ਕਰਕੇ ਆਂਦੀ ਏ, ਉਨਾਂ ਨੂੰ ਸਟਰਗਲ ਸਿਖਾਨਾ ਵੀ ਬਹੁਤ ਜ਼ਰੂਰੀ ਏ।
ਉਹੀ ੳ ਤੇ ਚੀਜ਼ ਆ ਜਿਂਵੇ ਬੱਚੇ ਤੁਹਾਡੇ ਘਰ ਕੰਟਰੋਲ ਤੁਹਾਨੂੰ ਸੁਨਾ ਸਕਦੇ ੳ ਕਿ ਜਿਵੇਂ ਤੁਸੀਂ ਆਏ ਸੀ ਔਨਲਾਈਨ ਸ਼ੋਪਿੰਗ ਅ ਪ੍ਰੋਬਲਮਸ ਆਂਦੀਆਂ ਨੇ, ਔਫਲਾਈਨ ਦੇ ਐ ਫ਼ਾਇਦੇ ਹੈਗੇ ਆ। ਤੇ ਉ ਚੀਜ਼ਾਂ ਵੀ ਉਨਾਂ ਤੁਸੀਂ ਦੱਸ ਸਕਦੇ ੳ ਬੇਟਾ ਦੇਖੋ ਤੁਹਾਨੂੰ ਪਤਾ ਏ ਕਿਸ ਚੀਜ਼ ਨੂੰ ਸੇਲ ਕਿਵੇਂ ਕਰਦੇ ਆ ਸ਼ੋਪੀਂਗ ਕਿਵੇਂ ਹੁੰਦੀ ਏ ਔਨਲਾਈਨ ਕਿਵੇਂ
ਬਿਲਕੁਲ- ਬਿਲਕੁਲ ਐਈ ਨਾ ਅਗਰ ਅਸੀਂ ਬੱਚੇ ਨੂੰ ਇੱਕਦਮ ਚੀਜ਼ ਦਵਾ ਦਾਂਗੇ ਤੇ ਬੱਚਾ ਉ ਫਿਰ ਚੀਜ਼ ਦੀ ਕਦਮ ਨੀ ਕਰੇਗਾ। ਉਨੂੰ ਮਤਲਬ ਆਰਾਮ ਨਾਲ ਦਵਾਂਗੇ ਕਦਰ ਕਰੇਗਾ ਉਸ ਚੀਜ਼ ਦੀ ਤੇ ਤਾਂ ਕਰਕੇ ਤੁਹਾਡੇ ਘਰ ਬੱਚੇ ਸਾਰੇ ਵਧੀਆ ਮਤਲਬ ਕਿ ਸਕੂਲ ਵਗੈਰਾ ਪੜ੍ਹਦੇ ਨੇ ਯਾਂ ਸਕੂਲ ਪਾਏ ਨੀ ਪਾਏ ਏਨੂੰ ਸਕੂਲ ਪਾਦੇਨਾ ਸੀਗਾ ਕਿ ਹੁਨ ਤੇ ਸਕੂਲ ਖੋਲੀ ਗਏ ਐ। ਸਕੂਲ ਖੁੱਲਨੇ ਐ ਹੁਨ ਜੁਲਾਈ ਚ ਖੁੱਲ ਜਾਨੇ ਤੇਈ ਜੁਲਾਈ।
ਬਿਲਕੁਲ- ਬਿਲਕੁਲ।
ਉ ਤੁਸੀਂ ਪਾਇਆ ਬੱਚੇ ਨੂੰ ਸਕੂਲ ਵਗੈਰਾ ਪਾਇਆ ਨੀ ਪਾਇਆ ਕਿ ਜੋ ਤੁਹਾਡੇ ਘਾਰ ਬੱਚੇ ਰੈਂਦੇ ਹੈਗੇ ਆ।
ਜੀ-ਜੀ ਆਪਾਂ ਡਰਾਈਵਰ ਲੈ ਕੇ ਜਾਂਦਾ ਬੱਚਿਆਂ ਨੂੰ ਸਵੇਰੇ ਸਕੂਲ ਰੋਜ਼
ਅੱਛਾ ਜੀ। ਵਧੀਆ ਗੱਲ ਆ ਫੇਰ ਤਾਂ ਬਿਲਕੁਲ-ਬਿਲਕੁਲ।
ਬਾਕੀ ਥੋੜ੍ਹੇ ਟੈਮ ਦੀ ਹੋਰ ਗੱਲ ਏ ਫੇਰ ਉ ਕੈਂਦੇ ਯੂ ਕੇ ਜਾਣਾ ਪੜ੍ਹਨ ਬੱਚਿਆਂ ਨੇ।
ਅੱਛਾ, ਬਾਹਰ ਪੜ੍ਹਨ ਜਾਣਗੇ ਬੱਚੇ।
ਬਿਲਕੁਲ।
ਇੰਡਿਆ ਚ ਤੇ ਇੰਨੀ ਪੜ੍ਹਾਈ ਹੈ ਵੀ ਨੀ ਹੈ ਮਤਲਬ ਅੱਛੀ ਪੜ੍ਹਾਈ ਨੀ ਐ।
ਉਹੀ ਹੈਗਾ ਨਾ ਇੰਡੀਆ ਦੇ ਅੰਦਰ ਪੜ੍ਹਾਈ ਅੱਛੀ ਨੀ ਹੈਗੀ ਬੜੀ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ ਨੇ ਉ ਚੀਜ਼ ਹੈਗੀ ਐ।
ਤੇ ਅੱਜ-ਕਲ ਸਬ ਆਪਣੀਆਂ ਬੱਚਿਆ ਨੂੰ ਬਾਰ ਪੜ੍ਹਨ ਭੇਜ ਦੇ ਨੇ।
ਬਿਲਕੁਲ ਭੇਜਨਾ ਚਾਈਦੈ ਵੇਖੋ ਕਿਉਂ ਨੀ ਭੇਜੋਗੇ ਤੁਹਾਨੂੰ ਪਤਾ ਜਦ ਇੰਡੀਆ ਅੰਦਰ ਐਜੂਕੇਸ਼ਨ ਸਿਸ ਟਮ ਖਰਾਬ ਹੋਇਆ ਪਿਆ ਤੁਸੀਂ ਵੇਖ ਈ ਰੇ ਓ ਅੱਜ ਕੱਲ ਕੀ ਚੱਲ ਰਿਆ ਨਿਊਜ਼ ਦੇ ਅੰਦਰ।
ਬਿਲਕੁਲ -ਬਿਲਕੁਲ
ਇਹ ਤੂੰ ਸਮੌਸਾ ਖਾਏਗਾ, ਸਮੌਸਾ ਖਾਓ ਗੇ ਵੀਰ ਜੀ ਗੱਲ ਕਰਕੇ ਬੋਤ ਚੰਗਾ ਲੱਗਾ ਤੁਆਡੇ ਨਾਲ ਚਲੋ ਠੀਕ ਏ ਫੇਰ ਕਰਨੇ ਆ ਗੱਲ ਠੀਕ ਐ। ਸਾਸ ਸ਼੍ਰੀ ਕਾਲ ਜੀ।